ਦ
ਹਾਂਜੀ।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
ਕਿਵੇਂ ਹੋ?
ਵਧੀਆ ਜੀ- ਵਧੀਆ ਤੁਸੀਂ ਸੁਣਾਓ?
ਵਧਿਆ, ਹੋ ਆਏ ਹੋ ਅੰਮ੍ਰਿਤਸਰ।
ਹਾਂਜੀ, ਹਾਂਜੀ ਅੰਮ੍ਰਿਤਸਰ ਹੋ ਆਏ ਆ।
ਦਰਸ਼ਨ ਕਿਵੇ ਹੋਏ ਨੇੇ?
ਬਹੁਤ ਵਧੀਆ ਦਰਸ਼ਨ ਹੋਏ ਸਾਨੂੰ ਬਾਬਾ ਜੀ ਦੇ।
ਅੱਛਾ।
ਹਾਂਜੀ, ਹਾਂਜੀ ਬੜਾ ਬੜਾ ਰਸ਼ ਸੀ, ਬੜਾ ਰਸ਼ ਸੀ ਉੱਥੇ। ਹਾਂਜੀ, ਬੜੀ ਸੰਗਤ ਜੁੜੀ ਹੋਈ ਹੈ। ਬਾਬਾ ਜੀ ਨਾਲ ਨਾ।
ਅੱਛਾ।
ਛੁੱਟੀਆਂ ਹੈਗੀਆਂ ਨਾ ਬੱਚਿਆਂ ਦੀਆਂ।
ਹਾਂਜੀ-ਹਾਂਜੀ।
ਤੇ ਇਸ ਕਰਕੇ ਬਹੁਤ ਰਸ਼ ਸੀਗਾ ਉੱਥੇ।
ਹ ਹਾਂਜੀ, ਔਰ ਕਿਨ ਕਿਸ ਕਿਹੜੀ ਟ੍ਰੇਨ ਤੇ ਗਏ ਸੀ?
ਅਸੀਂ-ਅਸੀਂ ਗਏ ਸੀ ਜਨ ਸ਼ਤਾਬਦੀ ਚਾਰ ਚਾਲੀ ਤੇ ਚੱਲਦੀ ਆ ਇੱਥੋਂ ਦੀ। ਤੇ ਉਹਦੇ ਤੇ ਗਏ ਸੀ।
ਅੱਛਾ, ਤੇ ਆਏ ਕਿਹੜੇ ਟ੍ਰੇਨ ਤੇ ਉਹ?
ਆਏ-ਆਏ ਤੇ ਅਸੀਂ ਹੈਗੇ ਹਾਂ ਜੀ ਉੱਥੋਂ ਦੀ ਸੱਤ ਵਜੇ ਚੱਲਦੀ ਛੇ ਪੰਜਾਹ ਤੇ ਸ਼ਾਮੀ ਉਹ-ਉਹ ਗੋਲਡਨ ਟੈਂਪਲ ਹੈਗੀ ਸੀ।
ਅੱਛਾ।
ਹਾਂਜੀ, ਬੁਕਿੰਗ ਹੀ ਨਹੀਂ ਹੋਈ ਇੰਨਾ ਰਸ਼ ਸੀਗਾ ਸੰ ਸਗਤਾਂ ਬੜੀਆਂ ਸੀ ਬਾਬਾ ਜੀ ਦੀਆਂ ਹਾਂਜੀ। ਹਾਂਜੀ।
ਹੋਰ।
ਬਸ ਵਧੀਆ। ਹਾਂਜੀ, ਸ਼ਹੀਦਾਂ ਸਾਹਿਬ ਗਏ ਸੀ, ਉੱਥੇ ਬੜਾ ਰਸ਼ ਸੀ। ਗਰਮੀ ਬੜੀ ਹੈਨਾ। ਬੜਾ ਰਸ਼ ਸੀਗਾ ਉੱਥੇ ਵੀ ਹਾਂਜੀ। ਚੁਪਹਿਰੇ ਸਾਹਿਬ ਤੇ ਗਏ ਸੀ ਅਸੀਂ ਚੁਪਹਿਰੇ ਦਾ ਪਾਠ ਕੀਤਾ ਐਤਵਾਰ ਸੀ।
ਅੱਛਾ।
ਤੇ ਚਪਹਿਰੇ ਦਾ ਪਾਠ ਕੀਤਾ ਸੀ ਉੱਥੇ।
ਅੱਛਾ, ਚੁਪਹਿਰਾ ਹੁੰਦਾ ਉੱਥੇ।
ਹਾਂਜੀ, ਉੱਥੇ ਚਪਹਿਰਾ ਹੁੰਦਾ ਹੈਗਾ ਹੈ ਬਾਬਾ ਦੀਪ ਸਿੰਘ ਜੀ ਦਾ। ਸ਼ਹੀਦਾਂ-ਸ਼ਹੀਦਾਂ ਸਾਹਿਬ ਦਾ ਗੁਰਦੁਆਰਾ ਹੈਗਾ ਨਾ ਉੱਥੇ, ਅੱਛਾ। ਤੇ ਅਸੀਂ ਉੱਥੇ ਗਏ ਸੀ, ਉੱਥੇ ਫਿਰ ਅਸੀਂ ਪਾਠ ਕੀਤਾ ਸੀ ਚੁਪਹਿਰੇ ਸਾਹਿਬ ਦਾ। ਜੀ ਹਾਂਜੀ-ਹਾਂਜੀ, ਜਿਹਦੇ ਚ ਪੰਜ ਸਾਹਿ ਜਪਜੀ ਸਾਹਿਬ ਦੇ ਪਾਠ ਹੁੰਦੇ ਨੇ। ਤੇ ਦੋ ਪਾਠ ਹੁੰਦੇ ਨੇ ਚੋਪਈ ਸਾਹਿਬ ਦੇ।
ਅੱਛਾ।
ਤੇ ਫਿਰ ਉਸ ਤੋਂ ਬਾਅਦ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਹੁੰਦਾ ਹੈ।
ਅੱਛਾ, ਕਿੰਨਨਾ ਟਾਈਮ ਲੱਗ ਜਾਂਦਾ ਹੈ।
ਉਹਦੇ ਚ ਲੱਗ ਜਾਂਦੇ ਨੇ ਜੀ ਚਾਰ-ਪੰਜ ਘੰਟੇ ਚਾਰ- ਸਾਢੇ ਚਾਰ ਘੰਟੇ ਪਾਠ ਹੁੰਦਾ ਉਸ ਤੋਂ ਬਾਦ ਅਰਦਾਸ ਹੁੰਦੀ ਹੈ ਨਾ।
ਅੱਛਾ।
ਤੇ ਫੇਰ ਟੈਮ ਲੱਗ ਜਾਂਦਾ ਪੰਜ-ਸਾਢੇ ਚਾਰ- ਪੰਜ ਘੰਟੇ ਲੱਗ ਜਾਂਦੇ ਨੇ। ਫੇਰ ਬਾਰਾਂ ਵਜੇ ਸ਼ੁਰੂ ਹੁੰਦਾ ਇਤਵਾਰ
ਅੱਛਾ ਸਿਰਫ ਐਤਵਾਰ-ਐਤਵਾਰ--ਐਤਵਾਰ।
ਹਾਂਜੀ, ਸਿਰਫ਼ ਐਤਵਾਰ ਨੂੰ ਹੁੰਦਾ ਬਾਰਹ ਵੱਜ ਕੇ ਬਾਰਾਂ ਵਜੇ ਸ਼ੁਰੂ ਹੁੰਦਾ ਔਰ ਸਾਢੇ ਚਾਰ ਤੱਕ ਭੋਗ ਪੈ ਜਾਂਦਾ ਹੈਗਾ।
ਤੁਸੀਂ ਜਾਂਦੇ ਹੋ ਫਿਰ
ਹਾਂਜੀ ਬਾਬਾ ਜੀ ਦਾ ਹੁਕਮ ਹੁੰਦਾ ਅਸੀਂ ਪਹੁੰਚ ਜਾਂਦੇ ਹਾਂ ਉੱਥੇ
ਅੱਛਾ
ਹਾਂਜੀ ਬੜੇ ਲੋਕ, ਬੜੇ ਲੋਕ ਬੜੇ ਲੋਕ ਜਾਂਦੇ ਹੈਗੇ ਨੇ ਬੜੀ ਮਾਨਤਾ ਹੈਗੀ ਉੱਥੇ
ਅੱਛਾ ਜੀ।
ਹਾਂਜੀ-ਹਾਂਜੀ।
ਹੋਰ।
ਬਸ ਠੀਕ ਹੈ ਵਧੀਆ ਹੈ। ਤੁਸੀਂ ਗਏ ਸੀ ਕਿੱਥੇ ਕੱਲ ਇਤਵਾਰ ਸੀਗਾ।
ਨਾ-ਨਾ, ਅਸੀਂ ਨਹੀਂ ਜਾਂਦੇ।
ਤੁਸੀਂ ਨੀ ਗਏ।
ਨ-ਨਾ ਅਸੀਂ ਨੀ ਜਾਦੇ।
ਤੁਸੀਂ ਇੱਥੇ ਚਲੇ, ਤੁਸੀਂ ਵੀ ਚਲੇ ਜਾਂਦੇ ਬੁੜੀ ਸਾਹਿਬ ਗੁਰਦੁਆਰੇ ਚ ਹੁੰਦਾ ਹੈ ਪਾਠ।
ਨਾ-ਨਾ, ਮਾਮੀ ਗਈ ਸੀ।
ਅੱਛਾ-ਅੱਛਾ।
ਮੈਂ ਕੋਈ ਨੀ ਗਈ
ਅੱਛਾ ਇੱਥੇ ਵੀ ਐਵੇਂ ਹੀ ਹੁੰਦਾ ਵੈਸੇ ਬਾਰਾਂ ਵਜੇ ਤੋਂ ਚਾਰ ਵਜੇ ਤੱਕ। ਹਾਂਜੀ ਇੱਥੇ ਵੀ ਐਵੇਂ ਹੀ ਹੁੰਦਾ ਹਾਂਜੀ ਹਾਂਜੀ
ਹੋਰ ਤੁਸੀਂ ਕੀ ਬਣਾਇਆ ਅੱਜ
ਅਸੀਂ ਅਸੀਂ ਤਾਂ ਅੱਜ ਬਣਾਏ ਨੇ ਜੀ ਚਾਵਲ ਅਤੇ ਨਾਲ ਲੋਬੀਆ ਚਿੱਟਾ ਲੋਬੀਆ
ਹਾਂਜੀ ਹਾਂਜੀ
ਤੇ ਰਾਤੀ ਕੀ ਬਣਾਉਣਾ ਹੈ ਹੁਣ
ਰਾਤੀ ਹੁਣ ਅਸੀਂ ਸ਼ਾਹੀ ਪਨੀਰ ਬਣਾਉਣਾ ਐ
ਅੱਛਾ ਜੀ
ਹਾਂਜੀ
ਅੱਛੀ ਗੱਲ ਹੈ ਹੋਰ ਤੁਹਾਨੂੰ ਪਤਾ ਹੈ ਮੇਰੀ ਬੁਆ ਆ ਰਹੀ ਏ ਅੱਜ
ਅੱਛਾ ਅੱਛਾ ਤੁਹਾਡੀ ਬੁਆ ਆ ਰਹੀ ਛੁੱਟੀਆਂ ਨੇ ਤਾਂ ਕਰਕੇ
ਹਾਂਜੀ ਹਾਂਜੀ
ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੀ ਬੂਆ ਦੇ
ਦੋ ਲ ਕੁੜੀਆਂ ਨੇ ਦੋ
ਅੱਛਾ ਅੱਛਾ ਪੜਦੀਆਂ ਨੇ
ਪੜ੍ਹਦੀਿਆਂ ਨੇ ਛੋਟੀਆਂ ਹੈਗੀਆਂ ਨੇ
ਅੱਛਾ ਅੱਛਾ ਛੋਟੀਆਂ ਨੇ ਜੀ
ਹਾਂਜੀ ਨਵਿਆਂ ਨੇ ਅ ਅਹ ਵੱਡੀ ਨੇ ਫੋਨ ਕੀਤਾ ਸੀ ਦਾਦੀ ਨੂੰ ਕੀ ਅਸੀਂ ਆਵਾਂਗੇ ਸ਼ਾਮੀ
ਅੱਛਾ ਅੱਛਾ ਹੋਰ ਘਰ ਸਭ ਠੀਕ ਨੇ ਤੁਹਾਡੇ
ਵਧੀਆ ਵਧੀਆ
ਅੱਛਾ ਹੋਰ ਤੁਸੀਂ ਕੀ ਕਰ ਰਹੇ ਹੋ ਹੁਣ
ਕੁਝ ਨਹੀਂ ਘੁੰਮਦੇ ਪਏ ਐਵੇਂ
ਅੱਛਾ ਅੱਛਾ ਅੱਗੋਂ ਕੀ ਕਰਨਾ ਤੁਸੀਂ ਪੜ੍ਹਨਾ
ਪੜ੍ਹਨਾ ਈ ਏ
ਅੱਛਾ ਅੱਛਾ ਨਹੀਂ ਕੀ ਕਰਨਾ ਏ
ਬੀਸੀਏ ਕਰਾਂਗੀ ਕਿਉਂਕਿ ਉਹਦਾ ਸਕੋਪ ਹੈਗਾ ਨਾ ਅੱਗੇ
ਅੱਛਾ ਅੱਛਾ ਆਪਣੇ ਸ਼ਹਿਰ ਚ ਆਪਣੇ ਸ਼ਹਿਰ ਚ ਹੀ ਕਰਨਾ ਹੈ ਜਾਂ ਬਾਹਰ ਜਾਓਗੇ
ਦੂਸਰੇ ਅੱਛਾ ਠੀਕ ਹੈ ਕਰਾ ਲਿਆ ਐਡਮਿਸ਼ਨ ਕਰਾ ਲਿਆ
ਮੈਂ ਐਡਮਿਸ਼ਨ ਕੋਈ ਕੋਈ ਨੀ ਕਰਾਇਆ ਰਜਿਸਟ੍ਰੇਸ਼ਨ ਕਰਇਆ ਸੌ ਰੁਪਏ ਦੇ ਕੇ
ਅੱਛਾ ਜੀ ਕਦੋਂ ਤੱਕ ਹੋ ਜਾਏਗਾ ਅਡਮਿਸ਼ਨ, ਡੇਟ ਆ ਗਈ ਹੈ, ਲਾਸਟ ਡੇਟ ਪਤਾ ਲੱਗ ਗੀ ਏ।
ਅਗਸਤ ਹੈਗੀ ਏ।
ਅੱਛਾ ਅਗਸਤ ਤੱਕ ਹੋ ਜਾਏਗਾ, ਹੈ।
ਹਾਂਜੀ, ਮਤਲਬ ਜੁਲਾਈ ਦੇ ਵਿੱਚ ਵਿਚ ਕਰਾਉਣਾ ਹੈ। ਮੈਂ ਗਈ ਸੀ ਤੇ ਮੰਮੀ ਗਈ ਸੀ ਅਹ ਕੋਲੇਜ ਵਿੱਚ ਉਹ ਕਹਿੰਦੇ ਜਦ ਮਰਜੀ ਕਰਾ ਲੈ ਤੂੰ ਤੇਰਾ ਹੋ ਜੇਗਾ ਲਿਸਟ ਵਿਚ ਵਿਚ ਨਾਮ ਆ ਜੇਗਾ ਤੇਰਾ
ਆਪਣੇ ਸ਼ਹਿਰ ਚ ਈ ਕਰਾਉਣਾ ਐ
ਹਾਂਜੀ ਹਾਂਜੀ
ਅੱਛਾ ਠੀਕ ਐ ਠੀਕ ਐ ਹੋਰ ਭਰਾ ਠੀਕ ਏ ਤੁਹਾਡੇ ਪੁ ਭਰਾ ਨੂੰ ਕੁੱਤਾ ਕੱਟ ਗਿਆ ਸੀ
ਹਾਂਜੀ ਹਾਂਜੀ ਠੀਕ ਏ ਹੁਣ ਆਰਾਮ ਹੈ ਹਾਂਜੀ ਅੱਜ ਗਿਆ ਸੀ ਡਾਕਟਰ ਛੁੱਟੀ ਤੇ ਹੈਗਾ ਏ
ਅੱਛਾ ਨਹੀਂ ਉਹਨਾਂ ਨੂੰ ਲਵਾ ਦੇਣਾ ਨਾ ਟੀਕੇ ਜ਼ਰੂਰੀ ਲਗਵਾਉਣੇ ਚਾਹੀਦੇ ਨੇ ਅਗਰ ਕੁੱਤਾ ਕੱਟ ਜੇ ਤੇ, ਹਾਂ, ਧਿਆਨ ਰੱਖੋ।
ਲਗਵਾਏ ਸੀ ਪਹਿਲੇ।
ਅੱਛਾ ਅੱਛਾ
ਅੱਜ ਵੀ ਗਿਆ ਸੀ ਲਗਵਾਨ, ਤੇ ਡਾਕ ਡਾਕਟਰ ਛੁੱਟੀ ਤੇ ਹੈਗਾ ਏ, ਡਾਕਟਰ ਘੁੰਮਣ ਗਿਆ ਏ, ਛੁੱਟੀਆਂ ਬਣਾਉਣ ਗਿਆ ਏ।
ਠੀਕ ਠੀਕ, ਅੱਜ ਤੁਸੀਂ ਕੀ ਬਣਾਇਆ ਫੇਰ।
ਅਸੀਂ ਅੱਜ ਪੀਲੇ ਚਾਵਲ ਬਣਾਏ ਨੇ।
ਅੱਛਾ, ਤੁਹਾਡੇ ਘਰ ਸਾਰੇ ਖਾ ਲੈਂਦੇ ਨੇ ਫੇਰ ਉਹ।
ਹਾਂ ਖਾ ਲੈਂਦੇ ਨੇ
ਅੱਛਾ, ਉ ਵੜੀਆਂ ਪਾ ਕੇ।
ਨਾ ਨਾ, ਅਸੀਂ ਵੜੀਆਂ ਨੀ ਪਾਇਆਂ।
ਅਸੀਂ ਤੇ ਵੜੀਆਂ ਪਾਉਦੇ ਹਾਂ, ਜਿਹੜੀ ਮੂੰਗੀ ਦੀ ਦਾਲ ਦੀ ਵੜੀਆਂ ਹੁੰਦੀਆਂ ਨੇ ਨਾ।
ਅੱਛਾ
ਅਸੀਂ ਉਹ ਪਾਉਂਨੇ ਹਾਂ, ਪਹਿਲੇ ਤਲ ਲੈਂਦੇ ਹਾਂ ਉਹਨਾਂ ਨੂੰ ਵੜੀਆਂ ਨੂੰ। ਫੇਰ ਉਹਦੇ ਵਿੱਚ ਪਿਆਜ ਟਮਾਟਰ ਆਲੂ ਮਟਰ ਗਾਜਰ, ਸਾਰੀ ਸਬਜ਼ੀਆਂ ਪਾਉਂਨੇ ਆ ਅਸੀਂ। ਫੇਰ ਉਹਦੇ ਵਿੱਚ ਨਮਕ ਮਿਰਚ ਹਲਦੀ ਤੇ ਔ ਵੜੀਆਂ ਪਾ ਕੇ, ਪਾਣੀ ਪਾ ਕੇ, ਚਾਵਲ ਪਾ ਦਿੰਨੇ ਆਂ।
ਅੱਛਾ
ਤੇ ਫਿਰ ਬਣਾ ਨਮਕ ਮਿਰਚ ਆਪਣੇ ਸਵਾਦ ਦਾ ਪਾ ਦੋ, ਵਿੱਚ ਮੈਗੀ ਮਸਾਲਾ ਪਾ ਦੋ। ਉਹ ਬੜੇ ਸਵਾਦ ਬਣਦੇ ਨੇ, ਉਹ ਉਹਨਾਂ ਨੂੰ ਕਹਿੰਦੇ ਚਾਵਲਾਂ ਦੀ ਸਬਜ਼ੀ ਬਣਾਈ ਅਸੀਂ।
ਅੱਛਾ
ਤੇ ਆਪਾਂ ਉਹ ਬਣਾਉਂਨੇ ਆਂ, ਬਹੁਤ ਸਵਾਦ ਬਣਦੇ ਨੇ ਉਹ।
ਅਸੀਂ ਤੇ ਸਿਰਫ ਸਿੰਪਲ ਚਾਵਲ ਬਣਾਯੇ ਨੇ, ਹਲਦੀ ਪਾ ਕੇ।
ਅੱਛਾ, ਠੀਕ ਤੁਸੀਂ ਖਾ ਲੈਦੇ ਹੋਵੋਗੇ ਨਾ।
ਹਾਂ ਅਸੀਂ ਖਾ ਲੈਂਨੇ ਆਂ।
ਅੱਛਾ ਅੱ ਸਾਡੇ ਘਰ ਵੜੀਆਂ ਵਾਲੇ ਖਾਂਦੇ ਨੇ।
ਅ ਅਸੀਂ ਬੜੀਆਂ ਕੋਈ ਨਹੀਂ ਖਾਂਦੇ।
ਅੱਛਾ ਨਾ ਸਾਡੇ ਘਰ ਖਾ ਲੈਂਦੇ, ਨਾਲ ਲਿਜਤ ਪਾਪੜ ਖਾ ਲੈਂਦੇ ਨੇ ਨਾ।
ਅੱਛਾ
ਨਾਲ ਅਚਾਰ ਦੇ ਨਾਲ, ਉਹ ਵਾਲੀ ਸਬਜ਼ੀ ਖਾਂਦੇ ਨੇ ਚਾਵਲਾਂ ਵਾਲੀ।
ਅੱਛਾ
ਹਾਂਜੀ ਹਾਂਜੀ
ਹੋਰ ਅੰ ਅੰਮ੍ਰਿਤਸਰ ਗਏ ਸੀ
ਹਾਂਜੀ
ਕੀ ਫੇਮਸ ਹੈ, ਉਹ ਅੰਬਰਿਸਰ ਦਾ
ਅੰਮ੍ਰਿਤਸਰ ਤੇ ਦੇਖੋ ਗੁਰਦੁਆਰੇ ਤੇ ਸਾਰੇ ਹੀ ਬਾਬਾ ਜੀ ਦੇ ਉੱਥੇ ਹੈਗੇ ਨੇ। ਤੇ ਬਾਬਾ ਜੀ ਦੇ ਉੱਥੇ, ਬੜੇ ਮਤਲਬ ਸੰਗਤਾਂ ਵਾਸਤੇ ਬੜੀ ਸੁਵਿਧਾ ਰੱਖੀ ਹੋਈ ਏ। ਉੱਥੇ ਸਰਾਏ ਹੈਗੀਆਂ ਨੇ ਸਰਾਏ ਬਾਬਾ ਜੀ ਦੇ ਨਾਮ ਤੋਂ ਉੱਥੇ ਫਰੀੀਜ਼ ਲੋਕਰ ਮਿਲ ਜਾਂਦਾ ਏ ਅਗਰ ਤੁਸੀਂ ਕਮਰਾ ਲੈਣਾ ਨੀ ਹੈਗਾ ਨਾ ਕਮਰਾ ਮਿਲਦਾ ਪੰਜ ਸੌ ਰੁਪਏ ਦਾ ਜਾਂ ਹਜ਼ਾਰ, ਹੋਟਲਾਂ ਵਿੱਚ ਮਿਲਦੇ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਰੁਪਏ ਲੈ ਲੈਂਦੇ ਨੇ ਇਸਏ ਰੂਮ ਦੇ। ਪਰ ਉੱਥੇ ਬਾਬਾ ਜੀ ਦੇ ਜਿਹੜੇ ਉੱਥੇ ਉਹਨਾਂ ਨੇ ਆਪਣੇ ਬਣਾਈਆਂ ਹੋਈਆਂ ਨਾ ਸਰਾਹ, ਔਥੇ ਫ੍ਰੀ ਵੇ। ਮਤਲਬ ਕਿ ਹਾਲ ਬਣੇ ਹੋਏ ਨੇ, ਗੱਦੇ ਮਿਲ ਜਾਂਦੇ ਨੇ ਫ੍ਰੀ ਵਿੱਚ, ਕੋਈ ਪੈਸੇ ਨਹੀਂ ਖਰਚਣੇ ਤੁਸੀਂ।
ਪੈਸੇ ਕੋਈ ਨੀ ਲੈਂਦੇ
ਨਾ ਪੈਸੇ ਨਹੀਂ ਲੈਂਦੇ, ਉੱਥੇ ਅਲਮਾਰੀਆਂ ਬਣੀਆਂ ਹੋਈਆਂ ਲੌਕਰ, ਔਹਨਾਂ ਨੂੰ ਕਹਿੰਦੇ ਨੇ, ਉਹ ਲੌਕਰ ਦੇ ਦਿੰਦੇ ਹੈਗੇ ਨੇ ਪਰਚੀ ਲਿਖ ਕੇ ਦਿੰਦੇ ਨੇ ਵੀ ਜਾਂਯੋ, ਲੋਕਰ ਲੈ ਲੋ, ਉੱਥੇ ਉਹ ਫ੍ਰੀ ਸੇਵਾ ਹੈਗੀ ਏ।
ਅੱਛਾ
ਉਹ ਵੀ ਆਪਣਾ ਸਮਾਨ ਉਹਦੇ ਵਿੱਚ ਰੱਖ ਦੋ, ਲੌਕਰ ਦੀ ਚਾਬੀ ਦੇ ਦੇਣਗੇ, ਤੁਹਾਨਾ ਨੂੰ। ਉੱਥੇ ਆਧਾਰ ਕਾਰਡ ਵਗੈਰਾ ਲੈ ਲੈਂਦੇ ਨਾ ਕੋਈ ਸਾਡੀ ਉਹ ਲੈਂਦੇ ਨੇ ਮਤਲਬ ਕਿ ਆਈ ਡੀ। ਜਿਹੜੀ ਹੁੰਦੀ ਪਰੂਫ ਪ੍ਰਾਈਵੇਟ ਹਾਂ ਪਰੂਫ ਲੈ ਲੈਂਦੇ ਨੇ ਨਾ ਉਹ ਆਧਾਰ ਫਿਰ ਜਦੋਂ ਆਪਾਂ ਆਪਾਂ ਉੱਥੇ ਰਹੇ ਤੇ ਅਲਮਾਰੀ ਉਹਨਾਂ ਨੇ ਸਾਨੂੰ ਲੋਕਰ ਦੇ ਦਿੱਤਾ ਆਪਾਂ ਸਮਾਨ ਰੱਖਿਆ ਵਿੱਚ, ਦੋ ਗੱਦੇ ਉਹਨਾਂ ਨੇ ਸਾਨੂੰ ਦੇ ਦਿੱਤੇ। ਜਿੰਨੇ ਬੰਦੇ ਉਨੇ ਗੱਦੇ ਫ੍ਰਰੀ ਵਿੱਚ ਮਿਲ ਜਾਂਦੇ ਨੇ
ਅੱਛਾ ਜੀ
ਹਾਂਜੀ ਤੇ ਹਾਲ ਦੇ ਵਿੱਚ ਜਾ ਕੇ ਤੁਸੀਂ ਸੋ ਜੌ ਉੱਥੇ ਕਈਆਂ ਤੇ ਏਸੀ ਲੱਗੇ ਨੇ ਵੱਡੇ ਵੱਡੇ ਉੱਥੇ ਲੱਗੇ ਹੋਏ ਨੇ ਬੜੀ ਸੁਵਿਧਾ ਹੈਗੀ ਹੈ। ਬੜੀ ਉੱਥੇ ਮਤਲਬ ਕਿ ਉਹਨਾਂ ਨੇ ਦਿੱ ਕੀ ਸੰਗਤਾਂ ਵਾਸਤੇ ਕੀਤੀ ਹੋਈ ਹੈ। ਤੇ ਬੜਾ ਸੁੱਖ ਹੈਗੇ ਨੇ ਤੇ ਉੱਥੇ ਆਪਾਂ ਗੱਦੇ ਲੈ ਕੇ ਆਪਣਾ ਹਾਲ ਦੇ ਵਿੱਚ ਸੋਗੈ ਸੀਗੇ।
ਅੱਛਾ
ਵੀ ਆਪਣਾ ਸਮਾਨ ਵੀ ਸੇਫ ਹੋ ਗਿਆ ਕੋਈ ਦਿੱਕਤ ਨੀ ਸੰਭਾਲਿਆ ਗਿਆ ਤੇ ਆਪਣਾ ਫ੍ਰਰੀ ਵਿੱਚ ਕੋਈ ਉੱਥੇ ਪੈਸੇ ਸੌ ਵੀ ਆਰਾਮ ਕੀਤਾ ਤੇ ਉੱਥੇ ਫ੍ਰਰੀ ਦੀ ਸੇਵਾ ਹੈਗੀ ਹੈ ਬਾਬਾ ਜੀ ਦੀ ਅਸੀਂ ਫੇਰ ਉੱਥੇ ਸਰਾਂ 'ਚ ਹੀ ਆਰਾਮ ਕਰ ਲਿਆ ਫਿਰ ਅਸੀਂ ਸਵੇਰੇ ਸਵੇਰੇ ਗਏ ਹਾਂ, ਬਾਬਾ ਜੀ ਦੇ ਦਰਸ਼ਨ ਕਰਕੇ ਆਏ ਸੀਗੇ।
ਅੱਛਾ ਕਿੰਨੇ ਵਜੇ
ਅਸੀਂ ਚਲੇ ਗਏ ਸੀ ਉੱਥੇ ਚਾਰ ਵਜੇ ਅੰਦਰ ਹਾਂ ਫ਼ਿਰ ਅਸੀਂ ਦਰਸ਼ਨ ਕਰਕੇ ਸੱਤ ਵਜੇ ਆ ਗਏ ਸੀ ਬਾਹਰ।
ਅੱਛਾ ਇੰਨਾ ਟਾਈਮ ਲੱਗਦਾ ਹੇ
ਹਾਂਜੀ ਉੱਥੇ ਬੜਾ ਰਸ਼ ਹੁੰਦਾ ਲੈਨਾ ਵਿੱਚ ਲੱਗਣਾ ਪੈਂਦਾ ਨਾ ਤਿੰਨ ਤਿੰਨ ਤਿੰਨ ਤਿੰਨ ਚ ਤਿੰਨ ਚਾਰ ਘੰਟੇ ਲੱਗ ਜਾਂਦੇ ਨੇ, ਲੈਣਾ ਵੀ ਲੱਗੋ ਅੰਦਰ ਜਾਂਦੇ ਤਿੰਨ ਚਾਰ ਘੰਟੇ ਲੱਗ ਜਾਂਦੇ ਨੇ ਕਮ ਸੇ ਕਮ ਬਹੁਤ ਰਸ਼ ਹੁੰਦਾ ਬਹੁਤ ਸੇਵਾ ਉੱਥੇ ਬਾਬਾ ਜੀ ਦੀ ਹੁੰਦੀ ਹੈ ਨਾ
ਹੁਣ ਤੇ ਹੋਏਗਾ ਹੀ ਨਾ ਰਸ਼ ਜੂਨ ਦੀ ਛੁੱਟੀਆਂ ਨੇ ਨਾ ਬੱਚਿਆਂ ਦੀ
ਬੱਚਿਆਂ ਦੀ ਛੁੱਟੀਆਂ ਨੇ ਨਾ ਤਾਂ ਕਰਕੇ ਜ਼ਿਆਦਾ ਰਸ਼ ਹੈਗਾ ਹੈ, ਨਾਲੇ ਜਿਹੜਾ ਇਤਵਾਰ ਦਾ ਚੁਪਹਿਰਾ ਸਾਹਿਬ ਦੀ ਸੰਗਤ ਹੈਗੀ ਸੀ ਉੱਥੇ ਬਹੁਤ ਜ਼ਿਆਦਾ
ਸਹੀ ਗੱਲ ਐ
ਤਾਂ ਕਰਕੇ ਇਤਵਾਰ ਨੂੰ ਬਹੁਤ ਰਸ਼ ਹੁੰਦਾ ਹੈ। ਪੰਜ ਪੰਜ ਘੰਟੇ ਲੱਗ ਜਾਂਦੇ ਲੈਣਾ ਚ ਫੇਰ ਅਸੀਂ ਕੜਾਹ ਦੀ ਦੇਗ਼ ਪ੍ਰਸ਼ਾਦ ਵੀ ਕਰਾਇਆ ਸੀ ਉਥੈ, ਫਿਰ ਹਾਂਜੀ ਫਿਰ ਅਸੀਂ ਸ਼ਹੀਦਾ ਸਾਹਿਬ ਚਲੇ ਗਏ ਸੀ, ਉੱਥੇ ਲੋਕ ਬੜੀ ਸੇਵਾ ਕਰਦੇ ਪਏ ਸੀ। ਜਿਹੜਾ ਇਹ ਮਿੱਠਾ ਪਾਣੀ ਦਾ ਸ਼ਰਬਤ ਹੁੰਦਾ, ਛਬੀਲਾਂ ਲੱਗਦੀਆਂ ਨੇ ਨਾ ਉਹ ਉਹ ਵਾਲੀ ਬਹੁਤ ਲੋਕਾਂ ਨੇ ਸੇਵਾ ਲਾਈ ਸੀ ਠੰਡੇ ਪਾਣੀ ਬਰਫ਼ ਵਾਲੇ ਗਰਮੀ ਹੈਗੀ ਏ ਬੜੀ ਸੇਵਾ ਲਾਈ ਸੀ ਕਿਸੇ ਕਈਆਂ ਕਈ ਬਾਬੇ ਦੀ ਸੰਗਤਾਂ ਨੇ ਮੈਗੀ ਲਾਈ ਸੀ ਲੰਗਰ ਚ ਬੜੀ ਜਗ੍ਹਾ ਤੇ ਲੰਗਰ ਹੈਗਾ ਸੀ ਸੜਕਾਂ ਤੇ ਲੱਗਾ ਹੋਇਆ ਸੀ।
ਅੱਛਾ ਕੋਈ ਬੰਦਾ ਕੋਈ ਬੰਦਾ ਅੰਬਰਸਰ ਵਿੱਚ ਭੁੱਖਾ ਨਹੀ ਰਹਿ ਸਕਦਾ ਨਾ।
ਨਹੀਂ ਨਹੀਂ ਰਹਿ ਸਕਦਾ ਉੱਥੇ ਕੋਈ ਭੁੱਖਾ ਨਹੀ ਰਹਿ ਸਕਦਾ ਹੈਗਾ, ਉੱਥੇ ਲੋਕ ਬੜੀ ਸੇਵਾ ਕਰਦੇ ਹੈਗੇ ਨੇ ਉੱਥੇ ਦੀ ਬੜੀ ਮਾਨਤਾ ਏ ਬਾਬਾ- ਬਾਬਾ ਜੀ ਦੇ ਕੋਲੋਂ ਲੋਕਾਂ ਲੋਕੀ ਜੋ ਮੰਗਦੇ ਨੇ ਬਾ ਬਾਬਾ ਜੀ ਉਹਨਾ ਨੂੰ ਦਿੰਦੇ ਵੀ ਹੈਗੇ ਨੇ।
ਬੜੀ ਉੱਥੇ ਮਾਨਤਾ ਹੈਗੀ ਆ ਬਾਬਾ ਜੀ ਦੀ ਹਾਂਜੀ ਹਾਂਜੀ ਕੋਈ ਮਨੋਕਾਮਨਾ ਨਾ ਹੋਵੇ ਤੇ ਉਹ ਪੂਰੀ ਹੋ ਜਾਂਦੀ ਹੈ।
ਅੱਛਾ ਚਲੋ ਠੀਕ ਹੈ ਮੈਂ ਨਾ ਤੁਹਾਨੂੰ ਫਿਰ ਕਰਨੀਆਂ ਪਉਣ ਡੀਆਂ ਠੀਕ ਹੈ